ਹਾਂਜੀ ਜੀ
ਸਤਿ ਸ਼੍ਰੀ ਅਕਾਲ ਪਾਜੀ, ਕੀ ਹਾਲ-ਚਾਲ?
ਬਹੁਤ ਵਧੀਆ ਤੁਸੀਂ ਸੁਣਾਓ ਕੀ ਹਾਲ-ਚਾਲ?
ਬਸ ਵਧੀਆ ਜੀ, ਹੋਰ ਕੀ ਕਰ ਰਹੇ ਸੀ?
ਬਸ ਹੁਣੇ ਥੋੜਾ ਜਿਹਾ ਠੰਢਾ ਹੋਇਆ ਸੀ ਮੌਸਮ ਬਾਹਰ ਬੈਠਾ ਦਾ ਸੀ।
ਹਾਂਜੀ ਗਰਮੀ ਨੇ ਤਾਂ ਬੜੀ ਅੱਗ ਚੁੱਕੀ ਹੋਈ ਆ।
ਥੋੜ੍ਹਾ ਠੀਕ ਹੋ ਜਾਂਦਾ ਮੌਸਮ ਸ਼ਾਮ ਨੂੰ।
ਹਾਂਜੀ ਹਾਂਜੀ, ਵੈਸੇ ਮੌਨਸੂਨ ਵੀ ਆ ਰਹੀ ਐ, ਉਹਦੇ ਕਰਕੇ ਵੀ ਫ਼ਰਕ ਪੈਂਦਾ।
ਹਾਂਜੀ ਉਹ ਤੇ ਹੈ।
ਵੈਸੇ ਤਾਂ ਹਾਂਜੀ ਵੈਸੇ ਤਾਂ ਗਰਮੀ ਬੜੀ ਸੀ ਪਰ ਪੋਲਿਊਸ਼ਨ ਕਰਕੇ ਵੀ ਬਹੁਤ ਗਰਮੀ ਵਧੀ ਹੋਈ ਐ।
ਪੋਲਿਊਸ਼ਨ ਕਰਕੇ ਤੇ ਵੈਸੇ ਈ ਪੋਲਿਊਸ਼ਨ ਅੱਜ-ਕੱਲ੍ਹ ਵੀ ਬੜਾ ਰਿਹਾ ਨਾ ਗੱਡੀਆਂ ਕਾਰਾਂ ਅ ਏ ਜ਼ਿਆਦਾ ਵੱਧ ਗਈਆਂ ਅੱਜ-ਕੱਲ੍ਹ ਜਣੇ ਖਣੇ ਬੰਦੇ ਕੋਲ ਮੋਟਰਸਾਈਕਲ ਹੁੰਦੀ ਏ, ਐਕਟਵਾ ਹੁੰਦੀ ਐ। ਅੱਜ-ਕੱਲ੍ਹ ਬੱਚੇ ਵੀ, ਬੱਚੇ ਲੈ ਲੈ ਕੇ ਘੁੰਮਦੇ ਹੁੰਦੇ ਨੇ। ਬੱਚੇ ਲੈ ਲੈ ਕੇ ਘੁੰਮਦੇ ਹੁੰਦੇ ਨੇ ਇਹਨਾਂ ਨਾਲ ਹ ਪੋਲਿਊਸ਼ਨ ਵੱਧਦਾ ਐ।
ਹਾਂਜੀ ਜਿਵੇਂ ਮੈਂ ਕੱਲ ਆਪਾਂ ਇਹ ਵੀ ਕਹਿ ਸਕਣੇ ਆਂ ਜਿਵੇਂ ਮੈਂ ਕੱਲ ਸੈਰ ਕਰਨ ਆਪਣੇ ਨਹਿਰ ਕੰਢੇ ਗਿਆ ਸੀ ਉੱਥੇ ਵੀ ਬਹੁਤ ਪ੍ਰਦੂਸ਼ਣ ਸੀਗਾ ਜਿਵੇਂ ਕਿ ਲੋਕ ਉੱਥੇ ਲਿਫਾਫੇ ਹੋਰ ਬੋਤਲਾਂ, ਹੋਰ ਵੀ ਬੜਾ ਸਮਾਨ ਸੇਟਦੇ ਨੇ। ਲੋਕ ਜਾਂਦੇ ਨੇ ਖਾ ਪੀ ਕੇ ਆਪਣੀ ਮਨੋਰੰਜਨ ਕਰਕੇ ਉੱਥੇ ਸਾਰਾ ਕੁਛ ਛੱਡ ਕੇ ਆ ਜਾਂਦੇ ਨੇ।
ਅੱਛਾ-ਅੱਛਾ ਉਹ ਤੇ ਹੈ ਹੁਣ ਅੱਜ ਕੱਲ ਲੋਕਾਂ ਨੂੰ ਕੁਝ ਉਹ ਤੇ ਹੈ ਨੀ ਜਿੱਥੇ ਖਾਣਗੇ ਉੱਥੇ ਹੀ ਗੰਦ ਪਾ ਦਿੰਦੇ ਨੇ।
ਹਾਂਜੀ-ਹਾਂਜੀ ਇਹ ਵੀ ਵੱਡਾ-ਵੱਡਾ ਅੱਜ ਬਣ ਚੁੱਕਿਆ ਮੁੱਦਾ।
ਐ ਟੂਰਿਸਟ ਪਲੇਸ ਹੁੰਦੇ ਨੇ ਪਹਾੜ ਵਗੈਰਾ ਸ਼ਿਮਲਾ ਵਗੈਰਾ ਦੇਖ ਲੋ। ਇੱਥੇ ਵੀ ਲੋਕੀ ਐ ਨੀ ਕਹਿੰਦੇ ਬਈ ਵਧੀਆ ਪਲੇਸ ਨੇ। ਅਸੀਂ ਸਾਫ ਸੁਥਰਾ ਰੱਖੀਏ ਉੱਥੇ ਵੀ ਐਵੇਂ ਕਰਦੇ ਨੇ ਖਾਲੀ ਪੈਕੇਟ ਵਗੈਰਾ ਸੂਟ ਦਿੰਦੇ ਨੇ।
ਹਾਂ ਆਪਣਾ ਉੱਥੇ ਲੋਕ ਜਾਂਦੇ ਨੇ ਆਪਣਾ ਘੁੰਮਦੇ ਫਿਰਦੇ ਨੇ ਤੇ ਫੋਟੋਆਂ ਖਿਚਾਉਦੇ ਆਪਣਾ ਖਾ ਪੀ ਕੇ ਸਾਰਾ ਕੁਛ ਉੱਥੇ ਗਂਦ ਸੁੱਟ ਕੇ ਵਾਪਸ ਆ ਜਾਂ
ਹਾਂਜੀ ਐ ਨੀ ਨਾ ਕਰਨਾ ਚਾਹੀਦਾ ਫੇਰ ਜਿਵੇਂ ਜਾਓ ਘੁੰਮੋ ਫਿਰੋ ਉਹ ਨੇਚਰ ਦੀ ਚੀਜ਼ ਹੈ ਵਧੀਆ ਸਾਫ਼ ਸੁਥਰੀ ਰਹਿਣ ਦਓ ਉਹਦੇ ਨਾਲ ਉਹਦੀ ਬਿਊਟੀ ਬਣਦੀ ਏ। ਉਹਦੇ ਨਾਲ ਹੀ ਤੇ ਵਧੀਆ ਰਗਦੀ ਉਹ ਗਂਦ ਪਾ ਦਿੰਦੇ ਨੇ ਉੱਥੇ ਹੀ ਅੱਜ ਕੱਲ ਤੁਸੀਂ ਕੋਈ ਵੀ ਗਲੀ ਵੇਚ ਚੱਲੇ ਜਾਓ ਤੁਹਾਨੂੰ ਕੂੜੋ ਦੇ ਢੇਰ ਲੱਗੇ ਹੋਏ ਮਿਲਣਗੇ ਹੀ ਮਿਲਣਗੇ। ਤਾਂ ਕਰਕੇ ਤੇ ਇੰਡੀਆ ਗੰਦਾ ਰਹਿ ਜਾਂਦਾ ਫੇਰ ਐਵੇ।
ਹਾਂ ਖੁਦ ਕਿਉਂਕਿ ਜੇ ਆਪਾਂ ਚਲੋ ਗਲੀਆਂ ਦੀ ਤਾਂ ਹੈ ਪਰ ਕੁਦਰਤ ਵੀ ਸਾਹਮਣਾ ਆਪਣੀ ਜਿੰਮੇਵਾਰੀ ਹੈ। ਨਦੀਆਂ, ਪਹਾੜੀਆਂ ਸਾਬ ਆਪਾਂ ਹੀ ਸਾਂਭਣੇ ਨੇ ਹੋਰ ਕਿਸੇ ਨੇ ਤਾਂ ਸਾਂਭਣੇ ਨੀ। ਨਦੀਆਂ ਚ ਜਿਵੇਂ ਕਿ ਮੇਰੇ ਦਾਦਾ ਜੀ ਦੱਸਦੇ ਹੁੰਦੇ ਸੀ ਕਿ ਛੋਟਯਾ ਹੁੰਦੇ ਉੱਥੇ ਨਹਾਉਣ ਵੀ ਜਾਂਦੇ ਸੀਗੇ। ਗਰਮੀਆਂ ਚ ਪਰ ਹੁਣ ਤਾਂ ਉੱਥੇ ਖੜ ਨੀ ਹੁੰਦਾ ਕੋਲ ਬਹੁ ਬੋ ਮਾਰਦੀ ਹੈ ਤੇ ਮੱਛਰ ਵੀ ਬਹੁਤ ਹੁੰਦਾ ਉਥੇ।
ਕੀ ਹੈ ਹੁਣ ਨੇਚਰ ਦਾ ਕੁਛ
ਹਾਂਜੀ ਇਹ ਤਾਂ ਹੈ।
ਸਾਰਾ ਕੁਛ ਤੇ ਹੁਣ ਗੰਦਾ ਕਰਤਾ ਇਨਸਾਨਾਂ ਨੇ। ਜਾਂ ਇਹ ਨਾਲੇ ਅੱਜ ਕੱਲ੍ਹ ਜਿਵੇਂ ਫੈਕ ਕਟਰੀਆਂ ਵਗੈਰਾ ਵੀ ਜਾਦਾ ਵੱਧ ਰਹੀਆਂ ਇੰਡਸਟਰੀਅਲ ਏਰੀਏ। ਇਹਦੇ ਨਾਲ ਪੋਲਿਊਸ਼ਨ ਏਅਰ ਪੋਲਿਊਸ਼ਨ ਜਾਦਾ ਫੈਲਦਾ। ਤੁਸੀਂ ਅੱਜ ਕੱਲ ਗਰਮੀ ਤਾਂ ਹੀ ਤੇ ਜਾਦਾ ਵੱਧਦੀ ਪਈ ਹੈ ਪੇੜ ਪੌਧ ਤੇ ਲਗਾਉਂਦੇ ਨੀ ਕੋਈ ਪੇੜ ਪੌਦੇ ਘੱਟ ਗੇ ਨੇ। ਤੇ ਇਹ ਵਾਲੀ ਚੀਜ਼ਾਂ ਵੱਧ ਗਈਆ ਨੇ। ਜਿਵੇਂ ਏ ਵੀਕਲਸ ਵਗੈਰਾ ਹੋ ਗਏ।
ਹਾਂਜੀ-ਹਾਂਜੀ ਸਭ ਕੋਲ ਗੱਡੀਆਂ, ਮੋਟਰਸਾਈਕਲ ਤਾਂ ਅੱਜ ਕਲ ਆਮ ਹੀ ਬਣਿਆ ਪਿਆ ਬੱਚੇ ਤੋਂ ਲੈ ਕੇ
ਤੁਸੀਂ ਇਹ ਦੇਖੋ ਸਾਈਕਲ ਕੋਈ ਵੀ ਨਹੀਂ ਚਲਾਉਂਦਾ ਹੋਏਗਾ ਅੱਜ ਕੱਲ। ਕੋਈ ਛੋ ਬੱਚੇ ਹੀ ਹੋਣਗੇ ਜਿਹੜੇ ਚਲਾਉਣਗੇ ਵੀ। ਅੱਜ ਕੱਲ੍ਹ ਸਾਰੇ ਹੀ ਜਿਹੜੇ ਥੋੜੇ ਹੋ ਜਾਂਦੇ ਨੇ ਯੰਗ ਬੱਚੇ ਉਹ ਸਾਰੇ ਗੱਡੀਆਂ ਵਗੈਰਾ ਹੀ ਚਲਾਉਂਦੇ ਨੇ ਜਾਦਾ। ਆਪਣਾ ਅ ਸਟੇਟਸ ਰੱਖਦੇ ਨੇ ਉਹਦੇ ਕਰਕੇ ਪੋਲਿਊਸ਼ਨ ਵੱਧਦਾ। ਅੱਜ ਕੱਲ੍ਹ ਪੈਟਰੋਲ ਦੀ ਵੀ ਫਿਰ ਐਵੇਂ ਹੁੰਦੇ ਨੇ ਪੈਟਰੋਲ ਨਾਲ ਵੱਧਦੇ ਨੇ ਪੋਲਿਊਸ਼ਨ।
ਹਾਂਜੀ ਉਹ ਵੀ ਹੈ ਪੋਲਿਊਸ਼ਨ ਪਰ ਜਿਹੜੇ ਲੋਕ ਗਲੀਆਂ ਨਾਲੀਆਂ ਚ ਗੰਦ ਪਾਉਂਦੇ ਨੇ ਉਹਦਾ ਵੀ ਆਪਾਂ ਨੂੰ ਦੇਖਣਾ ਚਾਹੀਦਾ ਜਿਵੇਂ ਘਰ ਦੇ ਬਾਰ ਕੂੜੇ ਅਹ ਦੇ ਢੇਰ ਲਾ ਦਿੰਦੇ ਨੇ।
ਦੇਂਦੇ ਨੇ ਏ ਗੱਲ ਗੱਲਤ ਏ ਨਾ ਆਪਣੇ ਘਰ ਨਾ ਇੱਕ ਡਸਟਬਿਨ ਰੱਖਣਾ ਜ਼ਰੂਰੀ ਹੁੰਦਾ ਉਨ ਨੂੰ ਢਕ ਕੇ ਰੱਖਣਾ ਚਾਹੀਦਾ ਹੈ ਕਵਰ ਕਰ ਸਵੇਰੇ ਕੂੜੇ ਵਾਲਾ, ਸਰਕਾਰ ਵਾਲਾ ਭੇਜਦੀ ਹੈ ਆਪਣਾ, ਹਾਂਜੀ ਦੋ ਹੋਣੇ ਚਾਹੀਦੇ ਹਾਂਜੀ-ਹਾਂਜੀ ਉਹ ਤੇ ਹੈ, ਐਵੇਂ ਕੀ ਹੁੰਦਾ ਹੈ ਸੁੱਕਾ ਗੀਲਾ ਇਕੱਠਾ ਪਾਉਣ ਦੇਣਾ ਸਮੈਲ ਜਿਆਦਾ ਆ ਜਾਂਦੀ ਹੈ
ਉਹ ਕੰਪੋਸਟ ਹੋ ਜਾਂਦਾ ਉਹਦੇ ਵਿੱਚ, ਸਮੈਲ ਜ਼ਿਆਦਾ ਬਣ ਜਾਂਦੀ ਉਹਦੇ ਨਾਲ ਗਿੱਲਾ ਅਲੱਗ ਰੱਖਾਂਗੇ, ਸੁੱਕਾ ਅਲੱਗ ਰੱਖਾਂਗੇ ਫੇਰ ਜ਼ਿਆਦਾ ਦਿੱਕਤ ਨੀ ਹੁੰਦੀ
ਹਾਂਜੀ ਇਹ ਵੀ ਹੈ, ਸੁੱਕੇ ਕੂੜੇ ਨਾਲ ਆਪਾਂ ਖਾਦ ਬਣਾ ਸਕਦੇ ਹਾਂ, ਤੇ ਗਿੱਲੇ ਕੂੜੇ ਨੂੰ ਰਿਸਾਈਕਲ ਕਰਕੇ ਹੋਰ ਬਹੁਤ ਚੀਜ਼ਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਉਹਦੀ
ਹਾਂਜੀ ਹਾਂਜੀ ਉਹ ਤੇ ਹੈ
ਖਾਦ ਤਾਂ ਤੁਹਾਨੂੰ ਪਤਾ ਜੇ ਆਪਾਂ ਬੂਟੇ ਲਾਵਾਂਗੇ ਖਾਦ ਤਾਂ ਨਾ ਵਾਸਤੇ ਜ਼ਰੂਰੀ ਹੁੰਦੀ ਹੈ
ਹਾਂਜੀ
ਤੇ ਮਤਲਬ ਆਹੀ ਹੈ ਅਹ ਤੇ ਉਹ ਗਲੀਆਂ ਨਾਲੀਆਂ ' ਨਾ ਸਿੱਟਣ ਤਾਂ ਆਪਣੇ ਅਲੱਗ ਕੂੜੇਦਾਨਾਂ ਚ ਪਾਉਣ ਤਾਂ ਉਹਦੇ ਇਹ ਨੂੰ ਜ਼ਿਆਦਾ
ਨਹੀਂ ਅੱਜ ਕੱਲ ਜੀ, ਉਹ ਬੰਨੇ ਦੇ ਨੇ ਮੋੜ ਮੋੜ ਤੇ ਉਹ ਲਗਾਏ ਹੁੰਦੇ। ਦੇ ਨੇ ਸਰਕਾਰ ਨੇ ਡਸਟਬੀਨ।
ਹਾਂਜੀ ਮੈਂ ਦੇਖਿਆ ਸੀ ਜਿਵੇਂ ਮੇਰੇ, ਘਰ ਦੇ ਮੋੜ ਕੋ ਵੀ ਲੱਗਿਆ ਹੋਇਆ। ਪਰ ਲੋਕਾਂ ਨੂੰ ਪਤਾ ਨੀ ਕੀ ਇੰਨੀ ਜਲਦੀ ਹੈ, ਕਿ ਉਹਦੇ ਵਿੱਚ ਨਹੀਂ ਸਿੱਟਦੇ ਉਹਦੇ ਬਾਹਰ ਸਿੱਟ ਜਾਂਦੇ ਨੇ। ਤੇ ਉਹ ਫਿਰ ਹਵਾ ਹਨੇਰੀ ਨਾਲ ਉੱਡ ਕੇ ਨਾਲੀਆਂ, ' ਜਾਂਦਾ ਫਿਰ ਨਾਲੀਆਂ ਬੰਦ ਹੋ ਜਾਂਦੀਆਂ ਨੇ।
ਨਾਲੀਆਂ ਨਾਲ ਫਿਰ ਪਾਣੀ ਬੰਦ ਰਹੇਗਾ, ਪਾਣੀ ਫਿਰ ਇਧਰ ਉਧਰ ਫੈਲੇਗਾ। ਉਹੀ ਫਿਰ ਮੱਖੀ ਮੱਛਰ ਜ਼ਿਆਦਾ ਆਉਣਗੇ, ਗਰਮੀ ਦਾ ਟਾਈਮ ਹੈ ਵੈਸੇ ਮੱਖੀ ਮੱਛਰ ਜ਼ਿਆਦਾ ਹੁੰਦੇ ਨੇ, ਅੱਜ ਕੱਲ੍ਹ
ਹਾਂਜੀ ਇਹ ਤਾਂ ਕੁੱਝ ਅਹ ਮੌਨਸੂਨ ਕਰਕੇ ਥੋੜ੍ਹੀ ਠੰਡ ਹੋਈ ਆ ਨਹੀਂ ਤਾਂ।
ਰੱਖਣਾ ਚਾਹੀਦਾ ਹੈ ਨਾ ਬੰਦਿਆਂ ਨੂੰ, ਜਿਵੇਂ ਸਾਨੂੰ ਆਪ ਨੂੰ ਹੀ ਹੋਣਾ ਚਾਹੀਦਾ ਅਸੀਂ ਸਾਫ਼ ਰੱਖੀਏ। ਆਪਣਾ ਘਰ ਤੇ ਸਾਰੇ ਅਸੀਂ ਸਾਫ਼ ਰੱਖਣੇ ਆ, ਇਹਨੂੰ ਵੀ ਆਪਣੇ ਘਰ ਇੱਕ ਰੱਖਣਾ। ਫਿਰ ਸਾਰੇ ਸੋਚੀਏ ਨਾ ਆਪਣਾ ਘਰ ਵੀ ਫਿਰ ਸਾਫ਼ ਹੀ ਰਹੇਗਾ ਆਪਣੇ ਆਪ ਹੀ। ਕਿੱਥੇ ਦੇਖੋ ਉੱਥੇ ਥੋਕ ਦਿੰਦਾ ਬੰਦਾ। ਚੱਲਦੇ ਫਿਰਦੇ ਐਵੇਂ, ਕਰਨਾ ਨੀ ਚਾਹੀਦਾ ਨਾ ਗ਼ਲਤ ਹੁੰਦਾ ਹੈ ਸਭ
ਹਾਂਜੀ ਇਹ ਤਾਂ ਹੈ, ਪਰ ਕਈ ਲੋਕ ਇੱਦਾਂ ਸੋਚਦੇ ਨੇ ਕਿ ਮੇਰੇ ਇਕੱਲੇ ਦੇ ਗੰਦ ਪਾਉਣਾ। ਕੀ ਫ਼ਰਕ ਪਊਗਾ
ਹਾਂਜੀ ਇਹ ਸੋਚ ਨਾਲ ਤਾਂ ਹੁੰਦਾ ਫਿਰ, ਹਾਂਜੀ ਇਹ ਗ਼ਲਤ ਸੋਚ ਨਾ ਫਿਰ।
ਜਿਵੇਂ ਮੈਂ ਪਹਾੜ ਤੇ ਘੁੰਮਣ ਗਿਆ ਸੀ ਉੱਥੇ ਮੈਂ ਦੇਖਿਆ ਕਿ ਬੰ ਰਿਹਾ ਸੀ ਆਪਣਾ ਕੂੜਾ ਮੈਂ ਉਹਨੂੰ ਮਨਾ ਵੀ ਕੀਤਾ। ਪਰ ਉਹ ਕਹਿੰਦਾ ਮੇਰੇ ਕੱਲੇ ਚ ਗੰਦ ਪਾਉਣਾ ਕੀ ਹੁੰਦਾ ਤੂੰ ਹੋਰ ਇਹਨਾਂ ਦਾ ਰੋਕ। ਨਹੀਂ ਸਗਾ ਤੇ ਉਹ ਮੈਨੂੰ ਲੜਨ ਨੂੰ ਪੈ ਗਿਆ।
ਇਕੱਲਾ ਬੰਦਾ ਤੇ ਹੁਣ ਕੀ ਕਰੇ। ਹੁਣ ਜੀ ਮੈਂ ਤੁਸੀਂ ਇਕੱਲੇ ਨੇ ਕਿਹਾ ਹੁਣ ਉਹਨੇ ਇਕੱਲਾ ਵੇਖ ਕੇ ਤੁਹਾਨੂੰ ਕੁਛ ਸਮਝਿਆ ਨੀ, ਹੁਣ ਇਕੱਠੇ ਚ ਜਾਂਦੇ ਹੋ ਕੇ ਗਰੁੱਪ ਬਣਾ ਕੇ ਫਿਰ ਉਹਨੂੰ ਥੋੜਾ ਲੱਗਦਾ ਮਹਿਸੂਸ ਹੁੰਦਾ ਡਰਦਾ ਥੋੜਾ ਬੰਦਾ। ਹਾਂਜੀ ਇਕੱਲੇ ਨਾਲ ਇਕੱਲਾ ਬੰਦਾ ਕੀ ਕਰ ਲਏਗਾ।
ਹ ਹਾਂ ਇਹ ਆਪਾਂ ਇਹ ਨੀ ਕਹਿ ਸਕਦੇ ਇਕੱਲਾ ਇਹ ਵੀ ਆਪਾਂ ਨੂੰ ਇਨਸਾਨਾਂ ਨੂੰ ਇਹਦਾ ਖ਼ਤਰਾ ਹੈ। ਜਾਨਵਰ ਨੂੰ ਵੀ ਬਹੁਤ ਖਤਰਾ ਹੈ ਜਿਵੇਂ ਮੈਂ ਇੱਕ ਖ਼ਬਰ ਪੜ੍ਹ ਰਿਹਾ ਸੀ, ਕਿ ਅਹ ਕੱਛੂ ਕੁੱਮਿਆ ਸੀਗਾ ਇੱਕ ਤੇ ਉਹਦੇ ਗੱਲ ਵਿੱਚ ਲਿਫਾ ਲਿਫਾਫਾ ਫਸ ਗਿਆ ਤੇ ਉਹ ਮਰ ਗਿਆ ਤਾਂ ਇਸ ਵਿੱਚ ਆਪਾਂ ਉਹਦੀ ਗਲਤੀ ਨਹੀਂ ਨਾ ਕਹਿ ਸਕਦੇ ਇਹ ਤਾਂ ਸਾਨੂੰ ਦੀ ਗ਼ਲਤੀ ਐ ਜੋ ਕਿ ਵਿਚਾਰੇ ਹੋਰ ਜੀਵ ਜੰਤੂ ਵੀ ਭੁਗਤ ਰਹੇ ਨੇ।
ਜਿਵ ਜੰਤੂਆਂ ਨੂੰ ਕੀ ਪਤਾ ਪਈ ਆ ਕੀ ਖਾਣ ਆਲੀ ਚੀਜ਼ ਐ ਕੀ ਨੀ ਐ। ਓਥੇ ਤੇ ਭੁੱਖੇ ਹੁੰਦੇ ਨੇ ਖਾ ਹੀ ਲੈਂਦੇ ਨੇ। ਹਾਂਜੀ ਫੈਕਟਰੀਆਂ ਚ ਬਹੁਤ ਧੂੰਆਂ ਨੀ ਸਾਡਾ ਘਰ ਵੈਸੇ ਵੀ ਨਾ ਸਾਡਾ ਘਰ ਇੰਡਸਟਰੀ ਏਰੀਆ ਦੇ ਕੋਲ ਪੈਂਦਾ ਸਾਨੂੰ ਪਤਾ ਕਿੰਨੀ ਦਿੱਕਤ ਹੁੰਦੀ ਐ। ਐ ਜਦੋਂ ਦੁਪਹਿਰ ਵੇਲੇ ਕਦੀ ਦੀ ਮੈਂ ਧੂੰਆਂ ਛੱਡਦੇ ਨੇ ਲਾਈਟ ਜਾਂਦੀ ਜਨਰੇਟਰ ਚਲਾਂਦੇ ਨੇ ਫੇਰ ਆਹ ਜਿਹੜੇ ਕੋਲ ਘਰ ਹੁੰਦੇ ਨੇ ਉਹਨਾਂ ਨੂੰ ਬੜੀ ਦਿੱਕਤ ਹੁੰਦੀ ਹੈ ਤੁਸੀਂ ਇੰਡਸਟਰੀਅਲ ਏਰੀਏ ਕੋਲ ਐ ਦੇਖਣਾ ਕਦੀ ਜ਼ਿਆਦਾ ਜਾ ਉੱਡਦੇ ਹੋਏ ਪੰਛੀ ਵਗੈਰਾ ਨਹੀਂ ਹੋਣਗੇ। ਧੂੰਏ ਵਿੱਚ ਕਿੱਥੇ ਰਹਿੰਦੇ ਨੇ ਓ।
ਹਾਂ ਪੰਛੀ ਤਾਂ ਅੱਜ ਕੱਲ੍ਹ ਦੇਖਣ ਨੂੰ ਮਿਲਦੇ ਨਹੀਂ ਬਹੁਤ ਘੱਟ ਗਏ।
ਨਾ, ਨਾ ਉਹ ਜਿਹੜੀ ਇੱਕ ਚਿੜੀਆ ਹੁੰਦੀ ਸੀ। ਪਹਿਲੇ ਤੁਸੀਂ ਘਰੇ ਕੀਤਾ ਹੋਣਾ ਨੋਟਿਸ ਉਹ ਅੱਜ ਕੱਲ ਹੈਈ ਨੀ ਬਿਲਕੁਲ ਬਿਲਕੁਲ ਖਤਮ ਹੀ ਹੋਗੀ
ਹਾਂਜੀ, ਹਾਂਜੀ ਫੈਕਟਰਿਆਂ ਦਾ ਵੀ ਵੱਡਾ, ਵੱਡਾ ਰੋਲ ਬੜਾ ਵੱਡਾ ਰੋਲ ਐ ਤੇ ਜਿਹੜਾ ਇੱਕ ਉਹ ਪਲਾਸਟਿਕ ਐ ਮੈਨੂੰ ਲੱਗਦਾ ਉਹਦਾ ਵੀ ਬਹੁਤ ਬੱੜਾ ਰੋਲ ਐ। ਕਿਉਂਕਿ ਉਹ ਗੱਲ ਦਾ ਨਹੀਂ ਐ ਤੇ ਉਹ ਗਲਣ ਨੂੰ ਬਹੁਤ ਟਾਈਮ ਲਾਂਦਾ।
ਨਾ ਨਾ ਪਲਾਸਟਿਕ ਤੇ ਹੁੰਦਾ ਹੀ ਨੀ ਰੀਸਾਈਕਲ ਵੀ ਇਹਨੂੰ ਤੁਸੀਂ ਛੁੜਾਅ ਵੀ ਦੋਗੇ ਉਸ ਤੋਂ ਬਾਅਦ ਵੀ ਧੂੰਆਂ ਛੱਡੇਗਾ ਗੰਦੀ ਜਹਿਰੀਲੀ ਗੈਸ ਹੁੰਦੀ ਉਹ ਬੜੀ
ਤੇ ਉਹ ਬਚ ਜੇਗਾ ਥੱਲੇ ਪਿੰਘਲ ਕੇ ਪਲਾਸਟਿਕ ਤੇ ਖਤਮ ਹੀ ਨੀ ਹੁੰਦਾ। ਕਦੀ ਵੀ।
ਹਾਂਜੀ, ਹਾਂਜੀ ਇਹ ਤਾਂ ਹੈ ਪਰ ਆਪਾਂ ਇਹ ਵੀ ਨੀ ਕਹਿ ਸਕਦੇ। ਕੱਲੀ ਏ ਵੀ ਸਰਕਾਰ ਨੀ ਕੁਛ ਕਰ ਰਹੀ ਕਿਉਂਕਿ ਕਸੂਰ ਤਾ ਆਪਣਾ ਵੀ ਐ ਸਰਕਾਰ ਕੀ ਕਰੀ ਜਾਵੇ।
ਸਰਕਾਰ ਨੇ ਤਾਂ ਜੋ ਕਰਨਾ ਉਹ ਕਰ ਕਰਦੀ ਵੀ ਐ ਸਰਕਾਰ ਤੇ
ਸਰਕਾਰ ਨੇ ਜਗ੍ਹਾ, ਜਗ੍ਹਾ ਡਸਟਬਿਨ ਲਾਏ ਤਾਂ ਹੋਏ ਨੇ ਕੂੜਾ ਸੁੱਟਨਾ ਤਾਂ ਆਪਣੀ ਜਿੰਮੇਵਾਰੀ ਬਣਦੀ ਐ ਓ ਚ
ਹਾਂਜੀ ਸਾਡੇ ਇਦਰ ਡਸਟਬਿਨ ਲਗਾਇਆ ਸੀ ਹੁਣ ਜਿਵੇਂ ਹੁਣ ਲੋਕਾਂ ਨੇ ਅਗਲੇ ਦਿਨ ਹੀ ਗੈੱਬ ਕਰਤਾ ਚੁੱਕ ਕੇ ਬਈ ਲੱਭਾ ਨੀ ਕਿਸੀ ਨੂੰ ਕਿੱਥੇ ਗਿਆ ਓ ਹੁਣ ਇਹ ਸਰਕਾਰ ਨੇ ਥੋੜ੍ਹੀ ਨਾ ਚੁੱਕਿਆ ਹੋਣਾ। ਵੀ ਇੱਕ ਦਿਨ ਲਗਾਇਆ ਅਗਲੇ ਦਿਨ ਚੁੱਕ ਲਿਆ। ਆਹ ਹੁਣ ਸਾਡੀ ਆਪਣੀ ਗ਼ਲਤੀ ਸਾਰਿਆਂ ਦੀ ਹੁਣ ਕਿਉਂ ਐਵੇਂ ਕਹਿ ਰਹੇ ਓ। ਬਈ ਹੁਣ ਐਵੇਂ ਫੇਰ ਉਸ ਉਸ ਤੋਂ ਬਾਅਦ ਉੱਥੇ ਜਿੱਥੇ ਲਗਾਏ ਸੀ ਉੱਥੇ ਢੇਰ ਲਗਾ ਦਿੰਦੇ ਨੇ ਕੂੜੇ ਦਾ ਹੁਣ।
ਹਾਂਜੀ, ਹਾਂਜੀ ਇਹ ਤਾਂ ਹੈ ਇਹ ਤਾਂ ਬਹੁਤ ਵੱਡੀ ਸਮੱਸਿਆ ਵਾ।
ਹਾਂਜੀ ਹੁਣ ਤੁਸੀਂ ਹੋਰ ਕੋ
ਇਹਦੇ ਨਾਲ ਸਾਰਾ ਆਪਣੀ ਹਵਾ, ਪਾਣੀ ਸਭ ਤੁਸੀਂ ਦੂਸ਼ਿਤ ਹੋ ਰਿਹਾ। ਹਾਂਜੀ ਜਿਵੇਂ ਆਪਾਂ ਉਹ ਤਾਂ ਵੀ ਕਹਿ ਸਕਦੇ ਆ ਕਿ ਪਾਣੀ ਵੀ ਅੱਜ ਕੱਲ੍ਹ ਬਹੁਤ ਗੰਦਾ ਆ ਰਿਹਾ। ਪਾਣੀ ਚ ' ਮੈਂ ਪੜ੍ਹ ਰਿਹਾ ਸੀ। ਕਿ ਯੂਰੇਨੀਅਮ ਬਹੁਤ ਵੱਧ ਗਿਆ ਪਾਣੀ 'ਚ ਉਹਦੇ ਨਾਲ ਕੈਂਸਰ ਦੀ ਬਿਮਾਰੀ ਵੀ ਬਹੁਤ ਵੱਧਦੀ ਐ ਯੂਰੇਨੀਅਮ ਵੀ ਤਾਂ ਵਧੀਆ ਕਿਉਂਕਿ ਮਤਲਬ ਕਈ ਕਿਸਾਨ ਸਸਤੀ ਦਵਾਈਆਂ ਪਾਂਦੇ ਨੇ ਆਪਣੀ ਫਸਲ ਚ ਤੇ ਉਹ ਮਿੱਟੀ ਦੀ ਵੀ ਪੈਦਾਵਾਰ ਖ਼ਰਾਬ ਕਰਦੇ ਨੇ ਤੇ ਫਸਲਾਂ ਵੀ ਖ਼ਰਾਬ ਕਰਦੇ ਨੇ।
ਅੱਛਾ-ਅੱਛਾ।
ਸਰਕਾਰ ਮਨਾ ਵੀ ਕਰਦੀ ਹੈ। ਕਿ ਨਾ ਪਾਓ ਪਰ ਕਈ ਲੋਕ ਖੜਦੇ ਨਹੀਂ ਉਹ ਜਲਦੀ ਨਤੀਜੇ ਭਾਲਦੇ ਨੇ, ਤੇ ਫੇਰ ਉਹ ਦਵਾਈਆਂ ਪਾਉਂਦੇ ਨੇ।
ਉਹ ਕਹਿੰਦੇ ਨੇ ਜਲਦੀ ਫਸਲ ਹੋ। ਜਾਏ ਸਾਡੀ ਤੇ ਅਸੀਂ ਵੇਚ ਕੇ ਵੇਚਦੀਏ ਹੈ। ਹਾਂਜੀ ਬਸ ਇਹੀ ਹੈ ਨਾ ਆਪਣੀ ਸੋਚ ਹੋਣੀ ਚਾਹੀਦੀ ਸਹੀ, ਸਰਕਾਰ ਕੀ ਕਰੇ।
ਹਾਂਜੀ ਆਪਾਂ ਨੂੰ ਬਸ ਇਹੀ ਹੈ‌। ਇੱਕ ਹੀ ਤਰੀਕ ਹੈ। ਕਿ ਵੱਧ ਤੋਂ ਵੱਧ ਰੁਖ ਲਗਾਈਏ ਆਪਾਂ।
ਹਰ ਇੱਕ ਚੀਜ਼ ਮਿਲਾਵਟ ਹੋ ਗਈ, ਅੱਜ ਕੱਲ੍ਹ। ਖਾਣ ਪੀਣ ਦੀ ਚੀਜ਼ ਚ ਮਿਲਾਵਟ ਹੋਈ ਪਈ ਹੈ। ਜਿਹੜੇ ਬੰਦੇ ਸ਼ਹਿਰਾਂ ਵਿੱਚ ਕਿਵੇਂ ਰਹਿੰਦੇ ਨੇ ਉਹਨਾਂ ਵਾਸਤੇ ਤੇ ਬਹੁਤ ਜ਼ਿਆਦਾ ਦਿੱਕਤ ਨਾ ਉਹ ਤੇ ਦੁੱਧ ਵਗੈਰਾ ਵੀ ਲੈਣ ਉਹ ਵੀ ਮਿਲਾਵਟੀ ਮਿਲਦਾ। ਹੁਣ, ਪਿੰਡ ਵਾਲੇ ਨੇ ਉਹ ਆਪਣਾ ਹੀ ਜਿਵੇਂ ਹੁੰਦਾ ਉਹਨਾਂ ਦਾ ਦੁੱਧ ਵਗੈਰਾ ਦਾ ਸਿਸਟਮ ਉਹ ਥੋੜ੍ਹਾ ਸਹੀ ਰਹਿ ਜਾਂਦੇ ਨੇ, ਹੁਣ ਸ਼ਹਿਰਾਂ ਵਾਲਿਆਂ ਨੂੰ ਦਿੱਕਤ ਹੋ ਜਾਂਦੀ ਹੈ। ਉਹ ਕੀ ਕਰ ਪੈਕਟ ਵਾਲਾ ਲੈਣ ਉਹਦੇ ਵਿੱਚ ਮਿਲਾਵਟ ਹੋਏਗੀ। ਤੇ ਖੁਲਾ ਲੈਣਾ ਉਹਦੇ ਚ ਮਿਲਾਵਟ ਹੋਏਗੀ। ਦੁੱਧ ਦਹੀਂ ਸਭ ਐ
ਆਪਾਂ ਇਸ ਗੱਲ ਦਾ ਧਿਆਨ ਰੱਖਾਂਗੇ ਤੇ, ਹੋਰ ਲੋਕਾਂ ਨੂੰ ਵੀ ਅ ਕੇ ਜਾਗਰੂਕ ਕਰਾਂਗੇ। ਕਿ ਉਹ ਰੁੱਖ ਲਗਾਉਣ ਤੇ ਧਿਆਨ ਰੱਖਣ ਚਲੋ ਠੀਕ ਹੈ। ਜੀ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ।